ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਨੇ।
ਠੀਕ ਹੈ ਤੁਸੀ ਦੱਸੋ। ਤੁਹਾਡੇ ਕੀ ਹਾਲ ਨੇ।
ਵਧੀਆ ਫੋਨ ਦਾ ਮੈਂ ਕਿਹਾ ਚਲੋ ਮੈਂ ਹੀ ਮਿਲਾ ਲਵਾਂ ਅੱਜ। ਮੈਂ ਕਿਹਾ ਅੱਜ ਮੈਂ ਹੀ ਮਿਲਾਵਾਂ ਫੋਨ ਤੁਹਾਨੂੰ।
ਜਾਦਾ ਟਾਈਮ ਨਹੀਂ ਮਿਲਦਾ ਸਾਨੂੰ ਤੇ ਕਦੀ ਕਦੀ।
ਹਾਂ ਤੁਸੀ ਅੱਜ ਕੱਲ ਬੜੇ ਬਿਜੀ।
ਬੱਚੇ ਬੜੇ ਤੰਗ ਕਰਦੇ ਨੇ।
ਹਾਂ।
ਹੁਣ ਵੀ ਕਹਿ ਰਿਹਾ ਕਹਿੰਦਾ ਚੁੱਲੇ ਤੁਸੀਂ ਦੋ ਮੈਂ ਕਿਹਾ ਆਪਣੇ ਆਪ ਲੱਲਾ ਕਹਿੰਦਾ ਨਹੀਂ ਤੁਸੀਂ ਦੋ।
ਹਾਂਜੀ ਇਕ ਹੀ ਬੇਟਾ ਹੈ ਨਾ।
ਹਾਂਜੀ ਇੱਕ ਹੀ ਐ।
ਹੋਰ ਇਕ ਅਧ ਹੋ ਗਿਆ ਤੇ ਕੀ ਹੋਏਗਾ।
ਪਾਗਲ ਈ ਹੋ ਜਾਂਗੇ।
ਅੱਛਿਆ।
ਕਹਿ ਰਹੇ ਝੂਲੇ ਤੁਸੀਂ ਦੋ ਮੈਂ ਕਿਹਾ ਆਪਣੇ ਆਪ ਲੈ ਪੈਰਾਂ ਨਾਲ ਕਹਿ ਰਹੇ ਨਹੀਂ ਤੁਸੀਂ ਦੋ।
ਅੱਛਾ ਝੂਲੇ ਚ ਬੈਠੇਗੀ।
ਹਾਂ ਝੂਲੇ ਚ ਬੈਠਾ ਦਾ ਬਾਹਰ ਲਗਾਇਆ ਦਾ ਨਾ ਟੀਨਾਂ ਥੱਲੇ ਬੰਨਿਆ ਦੈ।
ਅੱਛਾ ਆ ਗਿਆ ਹੋ ਸਾਵਨ ਝੂਮ ਕੇ ਆ ਗਿਆ।
ਹੋਰ ਜੂਨ ਤੇ ਆ ਗਿਆ ਐਥੇ ਜੁਲਾਈ ਤੇ ਆਏਗਾ ਸਾਵਨ
ਅ ਅੱਛਾ।
ਹਮ ਹੋਰ ਤੁਸੀਂ ਕਿੱਦਾਂ ਯਾਦ ਕਰ ਲਿਆ ਅੱਜ।
ਮੈਂ ਪੁੱਛਣਾ ਚਾਹ ਰਹੀ ਸੀ ਕਿ ਬੱਚਿਆਂ ਦੇ ਗਰਮੀਆਂ ਦੇ ਕੱਪੜੇ ਦੀ ਕੋਈ ਮਾਰਕੀਟ ਹੈ ਦੱਸੋ ਸਾਨੂੰ।
ਮਾਰਕੀਟ ਬੱਚੇ ਦੇ ਕੱਪੜਿਆਂ ਦੀ
ਹੇਲੋ।
ਹੈਗੀ ਤੇ ਹੈ ਵੈਸੇ
ਅੱਛਾ।
ਦੂਰ ਏ ਬੜੀ
ਦੂਰ ਏ ਤੁਹਾਡੇ ਘਰ ਤੋਂ ਦੂਰ ਏ
ਹਾਂ ਇਹ ਵੈਸੇ ਇੱਕ ਨੇੜੇ ਵੀ ਹੈ ਲੇਕਿਨ ਉੱਥੇ ਠੀਕ ਠੀਕ ਮਿਲਦੇ ਨੇ ਜ਼ਿਆਦਾ ਖਾਸ ਨਹੀਂ ਮਿਲਦੇ। ਰੇਵਲੇ ਰੇਲਵੇ ਰੋਡ ਦੀ ਸਾਈਡ ਹਾਂ ਸਭ ਤੋਂ ਵਧੀਆ ਕੱਪੜਾ ਅਮਨ ਬੱਚਿਆਂ ਦਾ
ਅੱਛਾ ਅੱਛਾ ਅੱਛਾ।
ਹਾਂ ਜਿੱਦਾਂ ਦਾ ਮਰਜੀ ਲੈਲੋ ਪਾਰਟੀ ਵੇਅਰ ਕੈਜੂਆਲ ਜਿੱਦਾਂ ਮਰਜ਼ੀ ਪਾਉਣਾ।
ਹਾਂ ਜਿਵੇਂ ਹੁਣ ਗਰਮੀਆਂ ਚ ਚਾਹੀਦੇ ਨੇ ਥੋੜ੍ਹਾ ਹਲਕਾ ਕੱਪੜਾ ਹੋਵੇ।
ਹਾਂ ਸਭ ਮਿਲ ਜਾਂਗੇ ਉੱਥੇ ਬੱਚਿਆਂ ਦੇ ਕੋਟਨ ਦੇ ਕੁੜ ਤੇ ਟੀ ਸ਼ਰਟ ਕੋਟਨ ਦੀ, ਨਿੱਕਰ ਵੀ ਮਿਲ ਜਾਂਦੀ ਕੋਟਨ ਦੀ।
ਅੱਛਾ।
ਹਾਂ। ਸਭ ਮਿਲ ਜਾਂਦੇ ਨੇ।
ਅੱਛਾ। ਤੇ ਆਪਣਾ ਕੀ ਨਾਮ ਏ ਲੇਡੀਜ਼ ਵੀ ਮਿਲ ਜਾਂਦੇ ਹੋਣ ਕੁੜਤੇ ਵਗੈਰਾ
ਹਾਂਜੀ ਲੇਡੀਜ਼ ਜੈਂਟਸ ਸਭ ਲੇਡੀਜ਼ ਦੇ ਅਨਸਟਿਚ ਵੀ ਮਿਲ ਜਾਂਦੇ ਨੇ ਸਟੀਚ ਵੀ ਮਿਲ ਜਾਂਦੇ ਨੇ ਜਿੱਦਾਂ ਦੇ ਚਾਹੋ ਓਦਾਂ ਦੇ ਮਿਲ ਜਾਂਦੇ ਨੇ ਪੀਸ ਵੀ ਮਿਲ ਜਾਂਦੇ ਨੇ ਪੀਸ ਵੀ ਬੜੇ ਮਹਿੰਗੇ ਹੁੰਦੇ ਨੇ
ਹਾਂਜੀ।
ਪੀਸ ਮਹਿੰਗੇ ਹੁੰਦੇ ਨੇ
ਮਤਲਬ ਕੀ ਪਾਰਟੀ ਵੇਅਰ ਪੀਸ ਅਠਾਰਾਂ ਸੌ ਰੁਪਏ ਮੀਟਰ ਤੋਂ ਸ਼ੁਰੂ ਹੋਏ। ਤੇਈ ਪੱਚੀ ਸੌ ਰੁਪਏ ਮੀਟਰ ਅਠਾਰਾਂ ਸੌ ਰੁਪਏ ਮੀਟਰ ਮਤਲਬ ਕੀ ਵਧੀਆ ਵਿਚ ਜਿਜ ਆਮ ਮਿਲਦੀ ਹੈ ਨਾ ਰੇਡੀਮੇਡ ਡਰੈਸ ਬੰਨੀ ਬਣਾਈ।
ਹਾਂ
ਤੇ ਫੇਰ ਉਹ ਲੈਲੋ
ਹਾਂ ਇਨੇ ਚ ਬੰਦਾ ਰੇਡੀ ਮੇਡ ਲਲ਼ੇ
ਆ ਉਹ ਥੋੜ੍ਹਾ ਸਸਤਾ ਪੈ ਜਾਏਗਾ ਫੇਰ
ਪੀਸ ਉਦੋਂ ਮੈਂ ਗਈ ਸੀ ਨਾ ਮੈਂ ਪੁੱਛੇ ਸੀ। ਤੇ ਅਠਾਰਾਂ ਸੌ ਮੀਟਰ ਤੋਂ ਸ਼ੁਰੂ ਸੀ।
ਅੱਛਾ।
ਹਾਂ ਫਿਰ ਸਿਸਟਰ ਕਹਿੰਦੀ ਇੰਨੇ ਮਹਿੰਗੇ ਸਵਾਵਾਂਗੇ ਵੀ ਫੇਰ ਅਸੀਂ ਰੈਂਟ ਤੇ ਹੀ ਲੈ ਲੈਦੇ ਹ ਲਹਿੰਗੇ ਵਗੈਰਾ
ਅੱਛਾ, ਅੱਛਾ।
ਉਹ ਕਹਿੰਦੇ ਇੰਨੇ ਮਹਿੰਗੇ ਲਵੋ ਫਿਰ ਪਏ ਰਹਿੰਦੇ ਨੇ ਫਿਰ ਪਾਏ ਨਹੀਂ ਜਾਂਦੇ ਫਿਰ ਕੋਈ ਹੋਰ ਮੈਰਿਜ ਆਉਂਦੀ ਹੈ ਫਿਰ ਨਵਾਂ ਖਰੀਦੋ ਤਾਂ ਵੀ ਕਿੰਹਨੇ ਨਵਾਂ ਖਰੀਦੀਏ ਇਹ ਪੈਰ ਉੱਪਰ ਕਰ ਹਾਂ ਇਸ ਕਰਕੇ ਮੈਂ ਕਿਹਾ ਚਲੋ ਜਿੱਦਾਂ ਤੁਸੀਂ ਕੋ ਆਵਾਂਗੀ ਤੇ ਫੇਰ ਵੇਖ
ਕੱਪੜਾ ਉਸ ਤਰ੍ਹਾਂ ਦਾ ਲੈਣਾ ਚਾਹੀਦਾ ਕਿ ਬਾਅਦ ਚ ਵੀ ਪਾਇਆ ਜਾਵੇ।
ਹਾਂ ਉਹੀ ਤਾਂ ਕਹਿੰਦੀ ਫਿਰ ਹੈਵੀ ਹੋ ਜਾਏਗੇ ਜ਼ਿਆਦਾ ਪਏ ਰਹੇਗੇ ਵੀ ਕੋਈ ਵੀ ਹੱਥ ਵੀ ਪਾਇਆ ਜਾਂਦਾ
ਹੂੰ -
ਮੈਂ ਕਿਹਾ ਦੇਖ ਹਾਂਜੀ-
ਮੈਂ ਤੇ ਆ ਵਧੇਰੇ ਪਏ ਉਹਨੇ-
ਹੂੰ ਮੇਰੇ ਵੀ ਕਾਫੀ ਸੂਟ ਹੁਣ ਮੈ ਵੈਸੇ ਜ਼ਿਆਦਾ ਹਲਕੇ ਹੀ ਲੈਦੀ ਹ ਹੁਣ ਮੇਰਾ ਮਨ ਨਾ ਭਰ ਗਿਆ ਨਹੀ ਮੈ ਵੀ ਨਾ ਸੀਪੀ ਸਤਾਰਿਆਂ ਵਾਲੇ ਹੈਵੀ ਵਰਕ ਵਾਲੇ ਸੂਟਾਂ ਦਾ ਮੇਰਾ ਮਨ ਨੀ ਕਰਦਾ ਪਾਉਣ ਦਾ ਹੁਣ ਤਾਂ ਮੈਂ ਸਭ ਹਲਕੇ ਲੈਂਦੀ ਆ ਪਾਰਟੀ ਵੇਅਰ ਵੀ ਹਲਕੇ ਮਤਲਬ ਜਰਾ ਜਰਾ ਦੀ ਕੜਾਈ ਹੁੰਦੀ ਹੈ। ਬਾਕੀ ਸਭ ਹਲਕੇ ਹੁੰਦੇ ਨੇ-
ਹਾਂ ਆਹ ਉਹ ਸਹੀ ਰਹਿੰਦੇ ਨੇ-
ਹਾਂ ਉਹ ਸਹੀ ਰਹਿੰਦੇ ਨੇ ਐ ਸਕੋ ਦਵਾਈ ਲੈ ਜਾਣਾ ਸੀ ਕਹਿਦਾ ਮੈ ਚੂਲੇ 'ਚ ਲਾਓ ਪਹਿਲੋ
ਅਛਾ- ਅਛਾ-
ਮੈਂ ਕਿਹਾ ਚੱਲ ਪਹਿਲ ਤਾਂ ਝੁੱਲੇ ਚੁਲਾਲਾ ਇੰਨੇ ਤੁਹਾਡਾ ਫੋਨ ਆ ਗਿਆ ਮੈਂ ਕਿਹਾ ਚੱਲ ਟਾਈਮ ਪਾਸ ਕਰ ਲਈਏ ਚੁੂੇ ਝੂਲਦੇ- ਝੂਲਦੇ-
ਹਾਂ ਅਛਾ- ਅਛਾ- ਹਾਂ ਮੈਂ ਕਿਹਾ ਚਲ ਮੈਂ ਉੱਠ ਕੇ ਵੇਖਾ ਗਰਮੀਆਂ ਦੇ ਕੱਪੜੇ ਬਚਿਆ ਤੂੰ ਕਹਿੰਦਾ ਬੇਟਾ ਮੰਮੀ ਮੈਨ
ਉਹੀ ਤੇ ਮੈਂ ਕਿਹਾ ਇਨਾ ਟਾਈਮ ਪਾਸ ਕਰ ਲਈਏ
ਹੂੰ -
ਝੂਲੇ ਵੀ ਚਲ ਜਾਣਗੇ, ਗੱਲ ਬਾਤ ਵੀ ਹੋ ਜਾਏਗੀ
ਹਾਂ ਹੋਰ-
ਨਵਾਂ ਲਿਆਏ ਨੇ, ਹਾਂ ਹਾਂ ਮੈਂ ਤੇ ਜਿਆਦਾਤਰ ਜਗਾਧਰੀ ਹੀ ਲੈਂਦੀ ਆ ਹਾ- ਕੀ ਪਤਾ ਹੈ ਕਮਰੰ ਲੱਗਣਾ ਹੈ। ਮੈਂ ਤਾਂ ਜ਼ਿਆਦਾ ਤਰ ਜਗਾਧਰੀ ਲੈਂਦੀ ਆ
ਅਛਾ- ਅਛਾ-
ਹਾਂ, ਹੋਰ-
ਹੋਰ ਸੁਣਾਓ, ਕੀ ਹਾਲ ਇਨ ਸਭ ਦੇ-
ਹਾਂਜੀ-
ਹੋਰ ਸਭ ਠੀਕ- ਠਾਕ ਨੇ-
ਤੁਸੀਂ ਦੱਸੋ ਹਾਂਜੀ- ਹਾਂਜੀ- ਤੁਸੀਂ ਦੱਸੋ-
ਵਧੀਆ- ਵਧੀਆ, ਅਛਾ ਇੱਕ ਉਹ, ਮੈਂ ਪੁੱਛ- ਰਿਸ਼ੀ ਕੋਈ ਖਾਣ ਦੀ ਵਧੀਆ ਡਿਸ਼ ਦੱਸੋ
ਖਣ ਦੀ ਕੀ ਦੱਸਾਂ
ਕੋਈ ਡਿਸ਼ ਦੱਸੋ ਜੋ ਵਧੀਆ ਤੋਂ ਨਾ ਆਉਦੀ ਹੋਵੇ ਬਣਾਈ ਫਿਰ ਅਸੀ
ਮੈਂ ਤੇ ਉਹੀ ਬਣਾਉਦੀ ਆ ਵਧੀਆ- ਉਹ ਬਟਰ ਹੋ ਕੇਦੇ ਨੇ ਬਟਰ ਪਨੀਰ-
ਅਛਾ ਉਹ ਕਿਵੇਂ-
ਉਹ ਮੈਂ ਬਣਾਉਦੀ ਹਾਂ, ਮੇਰਾ ਥੋੜਾ- ਥੋੜਾ ਅਲੱਗ ਤਰੀਕਾ ਹੈ ਮੇਰਾ-
ਹਾਂ-
ਪਹਿਲੇ ਪਨੀਰ ਕੱਟ ਕੇ ਉਹਨੂੰ ਮਸਾਲਾ ਲਾ ਕੇ ਰੱਖ ਦਿੰਦੀ ਆ ਹਲਕਾ- ਹਲਕਾ ਫਰਾਈ ਕਰਕੇ, ਹਾਂ।
ਮਸਾਲਾ ਕਿਵੇ ਲਗਾ ਕੇ ਰੱਖਦੇ ਹੋ।
ਮਤ ਰਹਿਣਗੇ ਉਹਨੂੰ ਪਹਿਲ ਤਵੇ ਤੇ ਭੁੰਨ ਕੇ ਨਾ- ਚਾਰੋਂ ਸਾਈਡ ਤੋਂ ਪਹਿਲੇ ਉਹਦੇ ਪੀਸ- ਕਟ ਕੇ ਹਲਕਾ ਹੀ ਜੈਸੇ ਚਾਟ ਮਸਾਲਾ ਪਾਤਾ, ਨਮਕ ਪਾਤਾ।
ਅੱਛਾ।
ਹਲਕੀ ਜਿਹੀ ਮਿਰਚ ਪਾਤੀ-
ਅੱਛਾ।
ਬਸ ਉਂਜ ਹੀ ਲਗਾ ਕੇ ਰੱਖ ਦਿੰਦੀ ਆ।
ਅੱਛਾ ਮਸਾਲਾ ਉਹਦੇ ਵਿੱਚ ਦਹੀਂ ਚ ਲਗਾ ਕੇ ਰੱਖਦੇ ਹੋ ਜਾਂ ਐਵੀ ਮਸਾਲੇ ਖਾਲੀ।
ਹਾਂਜੀ -ਹਾਂਜੀ ਦਹੀਂ ਤੇ ਅਗਰ ਦਹੀਂ ਵਾਲਾ ਬਣਾਉਣਾ ਤੇ ਉਹ ਪਨੀਰ ਟਿੱਕਾ ਹਾਂ ਉਹ ਟਿੱਕੇ ਚ ਚੱਲਦਾ।
ਅੱਛਾ, ਅੱਛਾ।
ਮੈਂ ਇੰਝ ਰੱਖਦੀ ਆਂ- ਫੇਰ ਲੰਬਾ -ਲੰਬਾ ਪਿਆਜ ਕੱਟਣੀ ਆਂ।
ਹਾਂ।
ਔਰ ਅਦਰਕ, ਨਾ ਲੰਬਾ- ਲੰਬਾ ਪਿਆਜ ਔਰ ਅਦਰਕ ਲਸਣ ਦਾ ਪੇਸਟ। ਉਹਨੂੰ ਚੰਗੀ ਤਰ੍ਹਾਂ ਬਰਾਊਨ ਕਰਕੇ।
ਹਮ ਹਮ।
ਫਿਰ ਮਿਕਸੀ ਕਰ ਦਿੰਦੀ ਆਂ। ਜਦੋਂ ਚੰਗੀ ਤਰ੍ਹਾਂ ਬਰਾਊਨ ਹੋ ਜਾਂਦੇ ਨੇ, ਫਿਰ ਮਿਕਸੀ ਕਰਕੇ ਫਿਰ ਟਮਾਟਰ ਅਲੱਗ ਤੋਂ ਮਿਕਸੀ ਕਰਕੇ ਫਿਰ ਜਦ ਤੱਕ ਉਹ ਬਰਾਊਨ ਹੋ ਰਿਹਾ ਹੈ। ਮਿਕਸੀ ਵਾਲਾ ਫਿਰ ਉਹਦੇ ਵਿਚ ਪਾ ਕੇ ਤੇਲ ਹੀ 'ਚ ਨਾਲ ਖੜੇ ਮਸਾਲੇ ਪਾ ਕੇ ਪਾਦੋ
ਅਛਾ-
ਖੜੇ ਮਸਾਲੇ ਪਾ ਕੇ ਫੇਰ ਉਹ ਮਿਕਸੀ ਵਾਲਾ ਪਿਆਜ ਔਰ ਲਸਣ ਦਾ ਪੇਸਟ ਪਾਓ
ਅਛਾ ਪਹਿਲੇ ਟਮਾਟਰ ਨੂੰ ਫਰਾਈ ਕਰਕੇ ਮਸਾਲੇ ਪਾ ਕੇ ਬਾਅਦ ਚੋਂ ਜਿਹੜਾ
ਟਮਾਟਰ ਨਹੀਂ ਪਾਉਣਾ ਟਮਾਟਰ ਲਾਸਟ ਚ ਪਾਉਣਾ।
ਅੱਛਾ!
ਹਾਂ, ਪਹਿਲਾਂ ਜਿਹੜਾ ਅਸੀਂ ਫ੍ਰਾਈ ਕੀਤਾ ਨਾ ਉਹ, ਅਦਰਕ, ਲਸਣ, ਰ ਪਿਆਜ ਦਾ ਪੇਸਟ
ਅੱਛਾ-ਅੱਛਾ, ਅੱਛਾ ਉਹਦੇ ਮਸਾਲੇ ਪਾਨੇ? ਠੀਕ ਆ।
ਉਹਨੂੰ ਚੰਗੀ ਤਰ੍ਹਾਂ ਭੁੰਨਕੇ ਵੀ ਸਾਰੇ ਮਸਾਲੇ ਪਾਦੋ, ਗਰਮ ਮਸਾਲਾ ਭੁਨਾ ਹੋਇਆ ਜੀਰਾ ਵਗੈਰਾ ਸਭ ਮਸਾਲੇ ਪਾਕੇ ਉਹਨੂੰ ਫਿਰ ਚੰਗੀ ਤਰ੍ਹਾਂ ਭੁੰਨਕੇ, ਫਿਰ ਲਾਸਟ ਪਾਣੀ ਓ, ਦਹੀਂ ਫੈਂਟੀ ਹੋਈ, ਥੋੜ੍ਹੀ ਜਿਹੀ। ਦੋ ਚਮਚੇ ਬਸ। ਤੇ, ਦੋ ਈ ਟਮਾਟਰ ਦਾ ਪੇਸਟ। ਫਿਰ ਹੁਨ ਚੰਗੀ ਤਰਾ ਭੁੰਨੀ ਜਾਓ, ਭੁੰਨੀ ਜਾਓ, ਭੁੰਨੀ ਜਾਓ, ਜਦ ਤੇਲ ਛੱਡਜੇਗਾ
ਹੂੰ।
ਫਿਰ ਉਹਦੇ'ਚ ਇੱਕ, ਕੌਲੀ ਭਰਕੇ ਪਾਣੀ ਏ ਮਲਾਈ।
ਅੱਛਾ!
ਪੂਰੀ ਇੱਕ ਕੋਲੀ ਮਲਾਈ ਦੀ ਪਾਂਨੀ ਆ।
ਹਾਂ।
ਫਿਰ ਉਹ, ਮਲਾਈ ਪਾਕੇ
ਹੂੰ
ਫਿਰ ਉਹ ਇੱਕ ਕੋਲੀ ਮਲਾਈ ਪਾਕੇ, ਉਹਨੂੰ ਹਲਾਈ ਜਾਓ।
ਅੱਛਾ।
ਤੇ ਜੋ ਹਲਾਕੇ ''ਮੈਂ ਉਹਦੇ'ਚ ਪਾਣੀ ਨਹੀਂ ਪਾਂਦੀ। ''ਮੈਂ ਖਾਲੀ ਦੁੱਧ ਦੀ ਤਰੀ ਬਣਾਂਨੀ ਆਂ।
ਅੱਛਾ-ਅੱਛਾ।
ਹਾਂ, ਫਿਰ ਇੱਕ ਜਿੰਨੀ ਤੁਸੀਂ ਗ੍ਰੇਵੀ ਰੱਖਣੀ ਏ ਪਤਲੀ, ਗਾੜੀ ਉਸ ਹਿਸਾਬ ਨਾਲ ਦੁਧ ਪਾਲੋ। ਫਿਰ ਉਹ ਦੁੱਧ ਪਾਕੇ ਇੱਕ-ਦੋ ਉਬਾਲੇ ਦਵਾਕੇ, ਉਹ'ਚ ਫਿਰ ਪਨੀਰ ਸੁੱਟ ਦੋ ਸਾਰਾ। ਫਿਰ ਉਹਨੂੰ ਹਲਕਾ-ਹਲਕਾ ਹਿਲਾਕੇ, ਉੱਪਰ ਟੱਕਦੋ ਦੋ-ਤਿੰਨ ਮਿੰਟ ਵਾਸਤੇ।
ਅੱਛਾ-ਅੱਛਾ।
ਫਿਰ ਉਹ ਅਪਣੇ-ਆਪ ਰੰਗਤ ਛੱਡਜੇਗਾ, ਬਣ ਗਿਆ।
ਅੱਛਾ! ਅੱਛਾ! ਪਾਣੀ ਬਿਲਕੁਲ ਨੀ ਪਾਣਾ, ਹੈਂ?
ਪਾਣੀ ਨੀ ਮੈਂ ਪਾਂਦੀ, ਤੇ ਬਾਅਦ'ਚ ਇੱਕ ਛੋਟੀ ਟਿੱਕੀ ਲੈਕੇ ਨਾ ਅਮੂਲ ਦੀ
ਹਾਂ-ਹਾਂ।
ਉਹਨੂੰ, ਤੜਕੇ ਵਾਲੇ ਫੈਨ'ਚ' ਪਾਕੇ, ਉੱਪਰੋ ਦੀ ਥੋੜੀ ਦੇਗੀ ਮਿਰਚ, ਪਾਦੋ।
ਅੱਛਾ। ਲਾਲ ਵਾਲ?
ਹਾਂ, ਉਹ ਲਾਲ ਵਾਲੀ, ਹਲਕੀ-ਹਲਕੀ ਐਂਝ ਭੁੰਨਕੇ ਸੀਦਾ ਉਹਦੇ ਚ' ਸੁੱਟਦੋ।
ਐ ਤੇ ਬਿਲਕੁਲ ਰੈਸਟੋਰੈਂਟ ਟਾਈਪ ਬਣਗਿਆ, ਫਿਰ ਹੈ?
ਹਾਂ, ਐਂਝੀ ਬਨਾਂਨੀ ਆ। ਔਰ ਸੁਟਕੇ ਕੇ, ਫਿਰ ਉਪਰੋਂ ਦੀ ਆਪਣੀ ਜਿਹੜੀ ਫੈਂਟੀ ਮਲਾਈ ਹੁੰਦੀ ਏ, ਹਲਕੀ-ਹਲਕੀ ਇੰਜ ਪਾਦੋ ਗਾਰਨੀਸ਼ ਕਰਦੋ।
ਹਾਂ, ਮੈਨੂੰ ਤੇ ਹੁਣੇ ਖੁਆਬ ਆ ਰਹੇਨ, ਤੁਹਾਡੇ ਪਨੀਲ
ਹਾਂ, ਖਵਾਵਾਂਗੀ।
ਬਣਾਓ ਫੇਰ ਬਾਈ। ਕਿਸੇ ਦਿਨ ਬੁਲਾਓ, ਖਾਈਏ ਅਸੀਂ। ਨਾਲ, ਨਾਨ ਹੋਣੇ ਚਾਹੀਦੇ ਨਾ ਬਣਾਓਣੇ ਆਂਦੇ ਨੇ?
ਨਾ, ਨਾਨ ਬਣਾ ਲੈਂਨੀ ਹਾਂ, ਤਵੇ ਤੇ। ਨਾਨ, ਮੈਂ ਪਤਾ ਕਿੱਦਾਂ ਬਣਾਂਨੀ ਹਾ, ਮੈਂ ਵਿੱਚ ਥੋੜਾ ਸੂਜੀ ਮਿਲਾਕੇ ਬਣਾਂਨੀ ਆਂ। ਹੈਂ?
ਪਨੀਰ ਨਾਲ ਤਾਂ, ਨਾਨ ਈ ਸਵਾਦ ਲੱਗਦੇ ਨੇ।
ਹਾਂ, ਮੈਂ ਫਿਰ ਥੋੜ੍ਹੀ ਸੂਜੀ ਮਿਲਾਕੇ ਬਣਾਂਨੀ ਆਂ।
ਉਹ ਕਿਵੇਂ?
ਕਿਉਂਕਿ ਆਹ ਮੇਦਾ ਨੀ ਖਾਂਦੇ, ਮਤਲਬ ਏ, ਅ ਛੋਟੀ ਕੋਲੀ ਮੇਦੇ ਦੀ ਤੇ ਓਂਨੀ-ਓਂਨੀ ਸੂਜੀ। ਸੂਜੀ ਨੂੰ ਪਹਿਲੇ ਭਿਓਕੇ ਰੱਖ ਦਿੰਨੀ ਆ।
ਹਾਂ।
ਤੇ ਤਾਂ ਕਿ ਉਹ ਫੁੱਲ ਜੇ ਜਿੰਨੀ ਫੁੱਲਨੀ ਏ।
ਹਾਂ।
ਫਿਰ ਉਹਨੂੰ ਮੇਦੇ ਨਾਲ ਗੁੰਣ ਦਿੰਦੀ ਹਾਂ। ਈਨੋ ਪਾ ਕੇ ਥੋੜੀ- ਥੋੜੀ। ਫੇਰ ਉਹਨੂੰ ਵੇਲ ਕੇ, ਉੱਪਰ ਥੋੜੀ ਰਾਈ ਲਾ ਦਿੰਦੀ ਹਾਂ, ਸੁੱਕਾ ਧਨੀਆ ਲਾ ਦਿੰਦੀ ਹਾਂ, ਤਵੇ ਨਾਲ ਚਿਪਕਾ ਦਿੰਦੀ ਹਾਂ।
ਅੱਛਾ।
ਤਵੇ ਨਾ ਚਿਪਕਾ ਕੇ, ਸੇਕ ਕੇ। ਲਾ ਕੇ ਨਾਨ ਬਣ ਗੇ। ਕਿਉਂਕਿ ਸਾਡੇ ਮੇਦਾ ਨੀ ਖਾਂਦੇ ਨਾ।
ਅੱਛਾ- ਅੱਛਾ- ਅੱਛਾ- ਅੱਛਾ ਹਾਂ, ਮੈਦਾ ਦਾ ਨੁਕਸਾਨ ਦਿੰਦਾ, ਮੈਦਾ ਤੇ ਖ਼ਰਾਬ ਕਰਦਾ।
ਮੈਂ ਤਾਂ ਕਈ ਵਾਰੀ ਭਟੂਰੇ ਵੀ ਬਣਾਉਂਦੀ ਹਾਂ ਨਾ ਤੇ ਆਟਾ- ਸੂਜੀ ਦੇ ਬਣਾ ਦਿੰਦੀ ਹਾਂ ਜੈਰੀ ਨੂੰ।
ਅੱਛਾ।
ਮੇਦਾਂ ਪਾਉਂਦੀ ਨੀ ਮੈਂ। ਆਟਾ ਔਰ ਸੂਜੀ ਦੇ ਬਣਾ ਦਿੰਦੀ ਆਂ।
ਚਹੀਦਾ ਥੋੜ੍ਹੀ-ਥੋੜੀ।
ਹਾਂ, ਉਹ ਫੇਰ ਬੱਚੇ ਕਰਕੇ ਨਹੀਂ ਪਾਉਂਦੀ। ਇੰਜ ਹੀ ਫਿਰ ਬਣਾ ਦਿੰਦੀ ਆਂ।
ਹੋਰ ਕੀ।
ਚਲੋ ਫਿਰ, ਚਲਦੀ ਆ ਮੈਂ। ਮੁੰਡੇ ਦਵਾਈ ਲੈ ਆਵਾਂ। ਠੀਕ ਹੈ ਆ ਕੇ ਹਾਂ, ਕੋਈ ਨੀ ਖਵਾਵਾਂਗੇ ਤੁਹਾਨੂੰ।
ਓਕੇ, ਬਾਏ।
ਬਾਏ।
ਹਾਂ। ਪ੍ਰ